ਹਾਂ, ਹਾਂਜੀ, ਕੀ ਹਾਲ ਚਾਲ ਨੇ?
ਵਧੀਆ, ਵਧੀਆ, ਤੁਸੀਂ ਦੱਸੋ?
ਵਧੀਆ। ਇਹ ਤੇ ਫੇਰ ਅੱਪਾ ਦੱਸ-ਦੱਸ ਪੂਰੇ ਕਰ ਸਕਨੇ ਆ, ਇਹਂਦੇ ਵਿੱਚ ਤੇ।
ਉਹੀ ਤਾ ਕਹਿੰਦਾ, ਗੋਰੀ ਨਾ ਮੇਰੀ ਕਿਉਂ ਨਹੀਂ ਹੁੰਦੀ ਪਈ?
ਪਤਾ ਨੀ, ਗੋਰੀ ਤੇ ਅੱਜ ਅੰਬਰਸਰ ਗਈ ਏ।
ਅੰਬਰਸਰ ਗਈ ਏ। ਤੇ ਗੌਰੀ ਦੀ ਕਿੰਨੇ ਹੋ ਗਈ ਏ ਕੋਲਾਂ?
ਮੇਰੇ ਨਾਲ, ਮੈਂ ਹੀ ਕੀਤੀ ਸੀ ਉਹਨੂੰ ਇੱਕ ਬਸ। ਉਸ ਤੋਂ ਬਾਅਦ ਨਾ, ਉਹ ਤਾਂ, ਮੈਂ ਹਾਂ, ਮੇਰੇ ਨਾਲ ਆਈ ਏ, ਕੋਈ।
ਉਹ ਜ਼ਿਆਦਾ ਸੀਰੀਅਸ ਨੀ ਲੈਂਦੇ ਮੈਨੂੰ।
ਨਹੀਂ, ਉਹਨੂੰ ਮਤਲਬ ਕੀ ਹੈ ਸੀ ਉਹਨੂੰ ਮੇਰਾ ਟਾਈਮ ਨਹੀਂ ਲੱਗਦਾ ਪਿਆ ਹੈਗਾ।
ਟੈਮ ਕੀ ਏ? ਘਰ ਕੰਮ ਓਹੀ ਕਰਦੀ ਕੇ ਸਾਰੇ?
ਪਰ ਆਣਾ ਪਤਾ ਕਿ ਅੰਬਰਸਰ ਗਈ ਏ। ਜਿਵੇਂ ਦੋ ਦਿਨ ਲੱਗਣਗੇ ਉਹਨੂੰ। ਹੂੰ।
ਗਰਮੀ ਚ ਏਨੀ? ਗ ਗਰਮੀ ਚ ਅੰਬਰਸਰ ਚਲੇਗੀ ਉਹ?
ਹੋ, ਅੱਜ ਗਰਮੀ ਕਿੱਡੀ ਸੀ।
ਓ ਅੱਜ ਦੇ ਏਨੀ ਗਰਮੀ ਸੀ ਕਿਉਂਕਿ ਅਜ ਅਕਾਦਸ਼ੀ ਏ ਨਾ। ਸਾਰੇ ਨਾ ਮਤਬ ਵਰਤ ਰੱਖਦੇ ਨੇ, ਨਿਰਜਲਾ। ਪਾਣੀ ਨਾ, ਰੋਟੀ ਖਾਣੀ ਹੁੰਦੀ ਏ।
ਅੱਛਾ, ਅੱਜ ਤੇ ਪਤਾ ਕੀ ਰਾਸ਼ਨ ਲੈਣ ਗਏ ਸਾ ਅਸੀ ਏਨੀ ਗਰਮੀ। ਉੱਥੇ ਤੇ ਮੈਂ, ਮੈਂ ਉਹਦੇ ਨਾਲ ਚੰਗੀ ਲੱਗੀ ਰਹੀ ਪੱਖਾ ਚੱਲਣ। ਭੀੜ ਵੱਧ ਦ ਹੀ ਸਾਨੂੰ, ਮਤਲਬ ਕੀ ਫੋਨ ਕਰ ਦਿੰਦੇ ਨੇ ਨਾ ਸਾਨੂੰ।
ਆਹ, ਕਿ ਪੀੜ੍ਹ
ਇੱਕ-ਦੋ ਜਣਾ ਚਲਾ ਜਾਂਦਾ, ਆਪਣੇ ਘਰੇ
ਅੱਛਾ। ਬਸ ਖਾਲੀ, ਖਾਲੀ ਤੇਲ ਦੀ ਬੋਤਲ ਮਿਲੀ ਹੋਏਗੀ?
ਆਹੋ। ਪਿਛਲੀ ਵਾਰ ਮਿਲ ਗਈ ਸੀ ਨਾ ਕਣਕ।
ਹਾਂ ਸਾਨੂੰ ਵੀ ਬੋਤਲ ਮਿਲੀ ਏ। ਸ਼ਤ-ਸ਼ਹਿਰ ਮਿਲ ਜਾਂ ਸ਼ਹਿਰ ਮਿਲਦਾ, ਪਿੰਡ ਨੀ ਮਿਲਦਾ।
ਅੱਛਾ।
ਹੂੰ।
ਹੋਰ ਕੀ ਬਣਾਇਆ?
ਆ ਕਹਿੰਦੇ ਟਿੰਡੇ ਦੀ ਸਬਜ਼ੀ ਲਾਂਦੇ ਹਾਂ, ਟੀਂਡੇ, ਰਾਇਤਾ ਏ, ਰੋਟੀ ਬਸ।
ਅੱਛਾ
ਹ ਮੰਮੀ ਕਿਤੇੇ ਤੇ
ਮੰਮੀ ਹੁਣ ਧਾਰ ਕੱਢ ਕੇ ਥੱਲੇ ਬੈਠੇ ਆ ਵਿਆਹ ਦੇ ਫੋਨ ਚੱਲਦੇ ਪਏ ਨੇ
ਯਦ ਹਾਂ ਫ ਤੂੰ ਕਰੀ ਵਿਆਹ ਦੀ ਤਿਆਰੀਆਂ ਕੱਪੜੇ ਕੁੱਪੜੇ ਸਵਾਲੇ
ਕਿੱਥੇ ਗਰਮੀ ਚ ਕੀ ਪਾਈਏ ਬੰਦਾ
ਤੂੰ ਸਮਝ ਆਉਂਦੀ ਪ ਨਾ ਤੈਨੂੰ ਕੀ ਪਾਏਗੀ
ਉਝ ਤੇ ਹੈਗਾ ਮੈਂ ਕੋ ਚ ਜਿਵੇਂ ਮੈਂ ਦੇ ਰਮਨ ਦੇ ਦੇ ਤੇ ਪਾਇਆ ਸੀ ਪ੍ਰੋਗਰਾਮ ਤੇ ਉਹ ਬਿਲਕੁਲ ਲਾਈਟ ਵੇਟ ਜਾ ਹੈ
ਧੁਪਾਤਾ ਖੁਦ ਦਾ ਰੈਂਡ ਚ ਦਿੱਤਾ
ਨਹੀਂ ਨਹੀਂ ਉਹ ਜਿਹੜਾ ਨੀਲੇ ਰੰਗ ਦਾ
ਨੀਮ ਸਾ ਜੀ ਜਨਮ ਦਿਨ ਚ ਪਾਇਆ ਸੀ ਉਹ ਰੈਂਟ ਅੱਛਾ ਕਿੰਨੇ ਦਾ ਆਇਆ
ਉਹ ਮਤਲਬ ਕਿ ਪੱਚੀ ਸੌ ਤਰ ਪਿਆ ਮੈਨੂੰ ਮੈਂ ਪਾਣੀ ਪੱਤੋ ਖਰੀਦ ਚ ਲਿਆਗੀ ਤੇ ਜਿਹੜਾ ਮਤਲਬ ਕਿ ਰਮਨ ਦਾ ਪਾਣੀ ਪੱਤੋ ਠੀਕ ਮਿਲ ਜਾਂਦੇ ਨੇ ਕਹਿੰਦੀ ਕਹਿਣ ਲੱਗੀ ਸੀ ਮੈਂ ਕਹਿਣ ਦੇੜਤੀ ਇਹਦੀ ਬਿਲਕੁਲ ਆਪਣੀ ਕੀ ਕਹਿੰਦੇ ਆ ਲੋਂਗ ਡਰੈਸ ਹਦੀ ਨੇ ਉਹ ਆ ਉਵੇਂ ਦਾ ਬਣ ਗਿਆ ਹਲਕਾ ਫੁਕਾ ਆ ਹੀ ਪਾਵਾਂਗੀ ਮੈਂ ਹਲਕਾ ਫੁਲਕਾ ਜਿਹਾ
ਅੱਛਾ ਟਾਈਮ ਤੇ ਜਾਓਗੀ ਕਿ ਪਹਿਲਾਂ ਤੋਂ ਪਹਿਲੇ ਚਲੇ ਜਾਓਗੇ ਵਿਆਹ ਚ
ਨਹੀਂ ਫਿਰ ਮੈਂ ਤੇ ਦੋ ਦਿਨ ਪਹਿਲਾਂ ਜਾਵਾਂਗੀ ਦਾਦੀ ਵੀ ਦੋ ਦਿਨ ਪਹਿਲਾਂ ਜਾਣਗੇ ਮੇਰਾ ਭਰਾ ਵੀ ਆਂਦੇ ਦੋ ਦਿਨ ਪਹਿਲਾਂ ਜਾਵਾਂਗਾ ਮੈਂ
ਵੈਸੇ ਮਜਾ ਆਂਦਾ ਵਿਆਹ ਵਾਲੇ ਘਰ ਵਿੱਚ
ਤੇ ਹਾਂ ਉਹ ਫੇਰੇ ਮੇਰੇ ਅਸੀਂ ਭੂਆ ਤਾਂ ਬੜਾ ਕਰਨੀੇ ਆ ਭੂਆ ਬਹੁਤ ਭੋਲੀ ਪਾਲੀ ਗਈਏ ਹਾਂ ਸਗੀ ਭੂਆ ਮੇਰੀ
ਛ ਗਈ
ਬਿਲਕੁਲ ਸਗੀ ਖਹੋਣੀ ਖੋਨੀ ਬੂਆ ਖੋਨੀ ਬੂਆ ਏ ਪੈਸੇ ਬੜਾ ਭੂਆ ਦਾ ਕਰਨੇ ਆ ਹਾਂ ਵੱਧ ਗਿਆ ਹੁਣ ਜੇ ਮੇਰੇ ਤਾਏ ਵੀ, ਤਾਏ ਦੇ ਬੱਚੇ ਨੇ ਉਹ ਇਹਨੇ ਨਾਲ ਲਾਦੋ ਹੈਂ ਨਾਨਕੇ ਹੋਏ ਸੀ।
ਕੋਈ ਉਹ ਗੀਤ ਗਾਦੇ ਨੇ ਨਾਨਕੇ ਆਏ,
ਹਾਂ ਫੇਰ ਉਹ ਜਾਗੋ ਵੀ ਕੱਢਣੀ ਇੱਕ ਦਿਨ ਜਾਗੋ ਦਾ ਏ ਫੇਰ ਇੱਕ ਦਿਨ ਬਰਾਤ, ਜਾਏਗੀ ਇੱਕ ਦਿਨ ਪਾਰਟੀ ਹੈ, ਉਹੀ ਹੁਣ ਵੇਨੇ ਪਏ ਆ। ਕੀ ਪਾਈਏ ਕੀ ਪਾਈਏ ਕੀ ਪਾਈਏ ਆ ਹੀ ਰਹਿੰਦਾ ਸਾਰਾ ਬਸ,
ਹੂੰ ਔਹੀ ਤੇ ਵਿ ਵਿਆਹ ਵੱਲ ਘੱਟ ਹੁੰਦੀ ਐ ਜਾਦਾ ਸਾਨੂੰ ਹੁੰਦੀ ਕਿ ਪਾਨਾ?
ਹਾਂ ਵਿਆਹ ਪਹਿਲਾਂ ਆਪਣਾ ਨਿਕਲਦਾ ਕੀ ਕਰੀਏ, ਜਿਆਦਾ ਤਾਂ ਪਾਣ ਦੀ ਈ ਹੁੰਦੀ ਐ।
ਹਾਂ ਵਿ
ਲਹਿੰਗਾ ਮੈਂ ਖੁਦ ਸੀ ਕੀਤਾ ਜਹੜਾ ਰਮਨ ਦੀ ਫੋਟੋ ਨੀ ਹੈਗੀ ਗੁਲਾਬੀ ਦਾ ਪਾਇਆ ਸੀ ਆਪਣੇ ਪ੍ਰੋਗਰਾਮ ਤੇ ਉਹ ਮੈਂ ਖੁਦ ਸਿਤਾ ਹੋਇਆ ਨਹੀਂ ਉਹਨ ਲੈ ਕੇ ਨਹੀਂ ਗਏ ਵਜਨ ਪਤਾ ਕਿੰਨਾ ਹੋਜੂਗਾ ਦੋ ਤਿੰਨ ਕਿਲੋ ਦਾ ਸਾਰਾ ਸੀ ਉਹ
ਅੱਛਾ ਦੂਸਰਾ ਸਮਾਨ ਵੀ ਰਹਿ ਕੇ ਉਹੀ ਤੇ
ਹਾਂ ਕਦੀ ਗੇੜਾ ਲੱਗਾ ਸਾਡਾ ਜਾ ਦਾਂਗੇ ਹੁਣ ਮੇਰੇ ਵਿਆਹ ਤੇ ਆਏਗੀ,
ਤੇਰਾ ਵਿਆਹ ਹੋ ਗਿਆ ਪੱਕ ਹੋ ਗਿਆ ਰਿਸਤਾ
ਹਾਂ-
ਹਾਂ ਹੋ ਗਿਆ ਨਾ,
ਹਾਂ,
ਤੂੰ ਮੈਨੁੰ ਛੱਡ ਕੇ ਚਲੇ ਗੀ ਹੈ।
ਕੋਈ ਨੀ ਸਭ ਨੇ ਜਾਣਾ,
ਔ ਤਾਂ ਹੈ। ਪਸੰਦ ਆ ਗਿਆ ਮੁੰਡਾ ਚਕਸ਼ੂ
ਉਹ ਤੇਰਾ ਹੁਣ ਤੇਰਾ ਹੋ ਗਿਆ।
ਨਾ-ਨਾ-ਨਾ ਉਹਨਾ ਨ ਇਨਾ
ਕਿਦਾ ਆ
ਕਿਸੇ ਨਾਲ ਨੀ ਉਝ ਮਜ਼ਾਕ ਕਰਨ
ਹੋ ਗਿਆ ਤੇਰਾ ਚੱਲ ਚੁਪ-ਚੁਪ ਕੇ ਬੈਠੇ ਚੁੱਪ ਕੇ ਬੈਠੇ ਕਿ ਹੋਇਆ ਤੇਰਾ ਪਤਾ ਲੱਗ ਗਿਆ।
ਕਰਲਾ ਪਤਾ ਜਿਹਨੂੰ ਕਰਨਾ ਹੀ ਪਤਾ
ਤੇਜ ਅਮਨ
ਕੌਣ?
ਅਮਨ
ਕੀ ਆਂਦੀ ਐ,
ਕਹਿਦੇ ਨੇ ਉੁਂਨਦਾ ਰਿਸ਼ਤਾ ਹੋ ਗਿਆ।
ਹੂ ਚਪੇੜਾ ਨਾ ਖਾਲੇ ਮੇਰੇ ਤੋਂ
ਝੂਠ ਕਿਉਂ ਬੋਲਿਆ ਆਪਣੇ ਤੂੰ ਝੂਠ ਬੋਲਦੀ ਵੀ ਹੈ।
ਭਾਵੇਂ ਗੁਰਦੁਆਰੇ ਨਾਮ ਚੱਲਦਾ ਮੇਰੇ ਨਾਲ ਮੈਂ ਝੂਠ ਹੋਇਆ ਨਹੀ-ਨਹੀ ਹੋਇਆ ਨਹੀ ਹੋਇਆ ਕਸਮ
ਉਹ ਕਹਿੰਦੀ ਐ ਹੋਗਿਆ।
ਸੋ ਅੰਜ ਮੈਂ ਤਾ ਉਜ ਛੇੜਦੀ ਸਾ ਮੈ ਤੇ ਨੀ ਫੋਨ ਤੇ ਗੱਲ ਥੋੜੀ ਲੰਬੀ ਹੋ ਜਾਏਗੀ।
ਕਿਉਂ ਰੋਂਦੀ ਪਈ ਏ, ਮੇਰੀ ਮਂਮੀ ਨੇ ਦੱਸਿਆ ਨਹੀ, ਓਏ ਆ
ਨਹੀ ਹੋਇਆ, ਪਾਗਲ ਦਿਮਾਗ ਦੇ
ਅੱਛਾ ਹੋਰ?
ਮੈਨੂੰ ਮੈਂ ਤੇ ਬੜੀ ਵਢਣ ਜੋਗੀ ਲੱਗਦੀ ਆ, ਸੱਚੀਂ ਕਹਾਂ ਤੇ
ਉਹਨੇ ਮੈਨੂੰ ਨੀ ਦੱਸਿਆ, ਤੈਨੂੰ ਪਤਾ ਲੱਗ ਗਈ ਖਬਰ
ਓਹੀ ਤੇ, ਅਜੇ ਖੈਰ ਦੋ ਸਾਲ ਤਿਨ ਸਾਲ ਤੇ ਹੈ ਹੀ ਨੀ ਕੁਛ
ਉਹੀ ਤੇ ਹੈ।
ਘਰ ਵਲੋ ਮਨਾਹੀ ਹੋਈ, ਹੋਈ
ਹੂੰ, ਯਾਰ ਕੁੜੀਆਂ ਨੂੰ ਰਿਸ਼ਤੇ ਬਹੁਤ ਆਉਂਦੇ ਨੇ
ਬਹੁਤ ਆਉਂਦੇ ਪਏ ਨੇ ਪਰ ਮੰਮੀ ਕਹਿੰਦੀ ਹਜੇ ਨਹੀ ਜਦ ਤਿਕਰ ਉਹ ਨੀ ਨਾ ਆਉਣਗੇ, ਉਹਨਾਂ ਦੀ ਅੱਖੀਂ ਹੀ ਰਿਸ਼ਤਾ ਹੋਏਗਾ। ਉਹਨਾਂ ਦੇ ਅੱਖੀਂ ਭਾਂਵੇ, ਮਹੀਨੇ ਚ ਵਿਆਹ ਕਰੀਏ
ਕਰਵਾਏਗਾ, ਮੈਂ ਕਿਹਾ ਜੀਜਾ ਤੋ ਚਲਾ ਗਿਆ, ਉਨੇ ਤੇ ਸਾਰਿਆਂ ਦੇ ਕਰਾ ਲਿਆ ਮੈਂ ਕਿਹਾ ਮੰਮੀ ਨੂੰ ਮਨਾ ਕਰਦੀ ਪਈ ਸੀ ਕਹਿਦੀ ਅਮਨ ਬੋਲਦੀ ਪੀਏ
ਅਮਨ ਦੀ ਗੱਲਾਂ ਤੇ ਮੈਂ ਤੇ ਸੱਚੀ ਥੋ ਥੁੱਕ ਦੀ ਆ ਜਨਾਨੀ ਤੇ ਬਸ
ਉਹ ਬਾਬੇ ਸਾ ਦਿਨ ਗੁਰਦੁਆਰੇ ਬੈਠੀ ਰਹਿੰਦੀ ਏ
ਹਾਂ ਵੀ ਮੈਂ ਜਾਣੀ ਤੇ ਥੁੱਕ ਨੀ ਆ ਮੈਨੂੰ ਇਨਾ ਕੁ ਨੀ ਹੈ ਕਿਸੇ ਦਾ ਤਾਂਹੀ ਤੇ ਮੈਂ ਆਂਦੀ ਨੀ ਇਨਾ ਗੁਰਦੁਆਰੇ,
ਪ੍ਰਧਾਨ ਬਣੀ ਪਈ ਆਪ ਪਿਆ ਆਪ ਹੁਣ
ਪ੍ਰਧਾਨ ਬਣੀ ਪਈ ਹੈ, ਆਪਣੇ ਘਰ ਚ ਝਾਤੀ ਨੀ ਮਾਰਦੇ ਲੋਕ
ਆਪਣੀ ਸੱਸ ਨੂੰ ਤੇ ਪੁੱਛਦੀ ਨਹੀ
ਐਵੇ ਨੀ ਰਿਸ਼ਤੇ ਦੀਆਂ ਉਹ ਕਿਥੇ-ਕਿਥੇ ਜਾਈ ਹੋਗੀ ਨੇ ਗੱਲ
ਤੇ, ਹਾਂ ਤੇ ਮੇਰੀ ਮੰਮੀ, ਮੰਮੀ ਸਮਾਨ ਲੈ ਸਮਾਨ ਲੈਣ ਚੱਲੇਗੀ।
ਹਾਂ, ਇਸ਼ਾਰਾ ਕਿਰੇ ਨਾਲ
ਕਹਿੰਦੇ, ਅਹ ਤੇਰੀ ਸਹੇਲੀ ਦੀ ਸਹੇਲੀ ਹੈਗੀ, ਮਤਲਬ ਤਿਰੰਜਲੀ ਦੀ ਸਹੇਲੀ ਦਾ, ਉਹ ਰਿਸ਼ਤਾ ਪੱਕਾ ਹੋ ਗਿਆ, ਮੰਮੀ ਕਹਿੰਦੇ ਕਿਹੜੀ।
ਹਾਂ । ਆਉਂਦੀ ਹਾਂ, ਇੱਕ ਮਿੰਟ ਦੇਣਾ ਜਰਾ, ਆ ਰਹੀ ਆ ਇੱਕ ਮਿੰਟ। ਐਵੇਂ ਮਾਰਦੀ ਹੁੰਦੀ, ਗੱਲਾਂ ਚ ਗੱਲ
ਤੇ ਮੰਮੀਆਂ ਦੀਆਂ ਕਹਿੰਦੀ, ਕਿਹਦੇ ਮੰਮ ਕਹਿੰਦੇ ਨਾ ਰੱਖੀ। ਕਹਿੰਦੀ, ਮੁੰਡਾ ਬੜਾ ਸੋਹਣਾ, ਹੈਂ।
ਹਾਂ, ਮਰ ਜਾ ਸੱਚੀ ਸੀ ਹੱਦ ਹੋ ਗਈ। ਕਹਿੰਦੀ ਕਿੱਥੇ- ਕਿਥੇ ਪਹੁੰਚਾਈ ਹੋਣੀ, ਬੰਦਾ
ਦੱਸਦੀ ਮੰਮੀ ਕਹਿੰਦੇ ਕੀ ਪਤਾ ਹਾਂ, ਮੈਂ ਕਿਹਾ ਮੰਮੀ- ਮੰਮੀ ਕਹਿੰਦੀ ਕੀ ਪਤਾ ਕਿਉ ਸ਼ਰਮਾਂਦੇ ਕਿ ਨਹੀਂ ਦੱਸਿਆ ਉਹਨੇ
ਆਹੋ ਸ਼ਰਮਾ ਕੇ ਨਹੀਂ ਦੱਸਿਆ ਹੋਣਾ, ਮੈਂ ਸ਼ਰੇਆਮ ਦੱਸਾਂਗੀ ਤੁਹਾਨੂੰ।
ਉਹੀ ਤੇ ਮੈਂ ਕਿਹਾ, ਮੰਮੀ ਦੱਸ ਦਿਓ ਮੈਂ ਕਿਹਾ ਜਿਵੇਂ ਅੰਜਲੀ ਦੱਸ ਦਿੱਤਾ ਸੀ, ਅੰਜਲੀ ਨੇ ਕਿ ਮੇਰਾ ਰਿਸ਼ਤਾ, ਮੈਂ ਕਿਹਾ ਕਿ ਕੋਮਲ ਦੱਸ ਦਿੰਦੀ।
ਹਾਂ, ਉਹਦੇ ਚ ਤੁਸੀਂ ਕਿਹੜਾ ਗੋਲੀ ਮਾਰ
ਹਾਂ, ਕਿ ਘਰ ਵਾਲੇ ਨਾਲ ਬਹਿਣਾ।
ਸ਼ੀ- ਸ਼ੀ, ਮੈਂ ਤੇ ਹੈਰਾਨ ਹੋ ਡਹੀ ਆ। ਉਹਨਾਂ, ਦੇ ਘਰੇ ਵੀ ਦੱਸਿਆ ਹੋਏਗਾ ਕਿਸੇ ਦੇ।
ਤੇ ਆ ਤੇ, ਪਤਾ ਚੱਲਦਾ ਜਦੋਂ ਬਹਿੰਦੀ ਆ ਉਹ।
ਉਹੀ ਤੇ ਉਹਨਾਂ ਨਾਲ ਮਤਲਬ ਕੀ ਜ਼ਿਆਦਾ ਬਣਦੀ ਏ ਨਾ, ਜੀਵਨ ਦੀ, ਕੋਈ ਮਤਲਬ ਕੀ ਉਹਨਾਂ ਦੀ ਹੈਗੀ, ਇਹਨਾਂ ਦੇ ਰਿਸ਼ਤੇਦਾਰਾਂ ਚ ਕੋਈ ਉਹਨੂੰ, ਤੇ ਫੇਰ ਝੂਠੀ ਖ਼ਬਰ ਜਾਏਗੀ।
ਉਹੀ ਤੇ।
ਮੇਰਾ ਤੇ ਨੀ ਨਾ ਕਸੂਰ ਹੈਗਾ, ਆਪਣੇ ਵੱਲੋਂ ਲੋਕੀ ਮਾਰਦੇ ਰਹਿੰਦੇ ਨੇ।
ਕਿਆ, ਉਹ ਸੱਚ ਉਹ ਨੀ ਹੈਗੀ ਪ੍ਰੀਤ ਦਾਦੀ।
ਹਾਂ।
ਉਹ ਉਹਨੇ ਪਹਿਲਾਂ ਉਹ ਆਈ ਅਮਨ ਕੋਲ, ਮੇਰੀ ਮੰਮੀ ਦੱਸਦੀ ਸੀ। ਕਹਿੰਦੀ ਆ ਨਾ ਸ਼ਾਂਤਾ ਦੀ ਕੁੜੀ ਵੱਲ ਜਾਂਦਾ ਸੀ ਰਿਸ਼ਤਾ, ਸ਼ਾਂਤਾ ਦੀ ਕੁੜੀ ਨੇ ਮਨਾ ਕਰਤਾ ਕੋਈ ਜਵਾਬ ਨੀ ਦਿੱਤਾ।
ਹਾਂ।
ਕੋਮਲ ਵਲ ਕਰਵਾ ਦਿੱਤਾ।
ਆਹ। ਮੈਂਸ ਹੱਦ ਹੋ ਗਈ।
ਓਈ ਤੇ
ਸੋਂਹ ਲੱਗੇ, ਸੱਚੀ ਕੋ ਵੈਸੀ ਕੋਈ ਗੱਲ ਨਹੀਂ ਐ।
ਵੀ ਹੁੰਦਾ'ਚੇ ਵੇਖਾ-ਵਿਖਾਈ ਹੋਗੀ, ਫੋਟੋਆਂ ਵੀ ਤੋ ਪਾਂਦੀ ਓ। ''ਮੈਂ ਕਿਹਾ ਚਲ ਕੋਮਲ ਆਪਾਂ ਦੀ, ਉਹਦੀ ਮੰਮੀ ਤੋ ਪਾਂਦੀ।
ਉਹੀ ਤੇ, ਉਹਨਾਂ ਦਾ ਮਤਲਬ ਮੇਰੇ ਭੈਣ- ਭਰਾ ਉਹ ਤੋਂ ਜੀਜੇ ਤਾਂ ਕੁਛ ਹੈ ਹੀ ਨਹੀਂ ਹੋਣਾ, ਹੀ ਨੀ ਹੈ ਤ ਮਾ ਤੇ ਕੀ
ਹਾਂ, ਹੁਣ ਜੀਜਾ ਹੀ ਆਏਗਾ, ਜੀਜਾ ਹੀ ਕਰੇਗਾ।
ਕਿ ਸਾਡੇ ਪਿਓ ਦੇ ਸਿਰ ਤੇ ਉਹੀ ਖੜਾ ਹੋਏਗਾ, ਅਸੀਂ ਤੇ ਪਹਿਲਾਂ ਹੀ ਕਹਿ ਦਿੱਤਾ ਭਾਵੇਂ ਕਿਸੇ ਨਾਲ ਵੀ ਆਉਂਦਾ ਏ ਤੇ
ਕਿਹਾ ਹਾਂ, ਉਹ ਤਾਂ ਮੈਂਨੂੰ ਖੁਦ ਦੱਸਦੀ ਸੀਂ ਹੈਗੀ ਸਾਡੀ ਗਗਨੀ, ਗੰਦੀ ਗਗਨੀ ਤੂੰ ਕਹਿੰਦੀ ਜਿਸ ਰਿਸ਼ਤਾ ਲੈਕੇ ਆਈ ਸੀ।
ਆਹੋ, ਉਹਨੂੰ ਵੀ ਜਵਾਬ ਦੇ ਤਾ ਸੀ। ਸਾਡੇ ਹੋਰ ਵੀ ਕਿੰਨੇ ਰਿਸ਼ਤੇਦਾਰ ਅਮੀਰ -ਅਮੀਰ ਆਉਂਦੇ ਨੇ। ਜਦੋਂ ਨਹੀਂ ਕਰਨਾ, ਉਹ ਤੂੰ ਕਹਿਂਦੇ ਨਹੀਂ ਕਰਨਾ। ਜਦ ਮਨ ਉਹਨਾਂ ਨੇ ਮੈਨੂੰ ਛੂਟ ਦਿੱਤੀ ਹੈ ਵੀ, ਦੋ ਸਾਲ ਨਹੀਂ ਕਰਨਾ। ਮੈਨੂੰ'ਚ ਅੱਗ ਲੱਗੀ ਏ, ਹਾਂ। ਵੀ ਮੈਨੂੰ ਜਿਆਦਾ ਹੋਏ। ਮੈਨੂੰ ਇਹ ਵੀ ''ਮੈਂ ਕੁਛ ਬਣ ਜਾ।
ਹਾਂ। ਉਹ ਕਹਿੰ ਸਾਨ ਵੀ ਕਹਿੰਦੇ ਸੀ ਮੁਨ ਕੇ ਢਾਈ ਘ ਪਾਰਲਰ ਦਾ ਕੰਮ ਸਿੱਖਦੀ ਪਈ ਹੈ ਕਿ, ਫਾਈਲ ਬਾਲ ਦੀ ਲੱਗੀ ਨਾਲ-ਨਾਲ ਚਲੀ ਜਾਏਗੀ।
ਅੱਗ ਲੱਗੀ ਐਵੇਦੀਆਂ ਨੂੰ, ਮਤਲਬ ਕੀੜੇ ਪੈਣ ਏਨਾਂ ਦੀਆਂ ਨ ਠੀ ਹੱਧ ਹੋਗੀ ਝੂਠ ਦੀ, ਬੰਦੇ ਦੀ ਬਸ ਕੀ। ਹਾਂ।
ਵੇਖ ਲੈਏ ਲੋਕੀ ਨੂੰ, ਪਤਾ ਕਿਤੋ- ਕਿਤੋ ਖ਼ਬਰ ਮਿਲ ਜਾਂਦੀ ਐਵੇਂ ਦੀਆਂ।
ਓਹੀ ਤੇ, ਉਹ ਫੇਰ ਵੀ ਸੱਚੀ ਹੋਵੇ ਤਾਂ ਵੀ, ਮੰਨੀਏ ਬੰਦਾ ਵੀ, ਹਾਂ, ਵੀ ਲਕਾਉਂਦਾ ਪਿਆ ਕਿਸੇ ਤੋਂ।
ਕੋਈ ਮੰਮੀ, ਮੰਮਾ ਵੀ ਗੱਲ ਬਿਲਕੁਲ ਝੂਠ ਹੇ।
ਹਾਂ। ਤੂੰ ਕਹਿ ਦੀ ਆਪਣੀ ਮੰਮੀ ਨੂੰ
ਕਰਨੇ ਆ, ਮੰਮੀ ਆਈ ਹੋਈਏ।
ਹਾਂ।ਐਵੇਂ ਹੀ ਬਸ, ਅਫਵਾਹ ਉਡਾਈ ਆਈ ਹੋਈ ਏ।
ਓਹੀ ਤੇ ''ਮੈਂ ਤ
ਇੱਕ ਵਾਰ ਪਹਿਲਾਂ ਵੀ ਹੋਰੇ ''ਮੈਂ ਤੇਰੇ ਨਾਲ ਹੀ ਕੀਤੀ ਸੀ, ਗੱਲ ਬਾਹਰ ਜਾਣ ਦੀ।
ਹਾਂ।ਚਲੋ, ਟਾਈਮ ਹੋਗਿਆ ਦੂਸਰੀ ਕੌਲ'ਚ ਕਰਨੇ ਆ।
ਮੈਂ ਕਾਰਨੀ ਆ।